ਆਮਾ ਮੈਂ ਇੱਧਰ।
ਹਾਂਜੀ ਸਤਿ ਸ੍ਰੀ ਅਕਾਲ।
ਮੈਮ ਸਤਿ ਸ਼੍ਰੀ ਅਕਾਲ।
ਹੋਰ ਕਿਵੇਂ ਹੋ ਜੀ?
ਵਧੀਆ ਵਧੀਆ ਆਪ ਸੁਣਾਓ?
ਵਧੀਆ ਜੀ ਵਧੀਆ।
ਹੋਰ ਕੀ ਕਰ ਰਹੇ ਹੋ? ਇਕ ਮਿੰਟ ਇਕ ਮਿੰਟ ਮੈਂ ਆਦਤਾਂ ਕਰਕੇ ਬਸ ਤੋਂ ਆ ਰਹੀ ਹੁਣ ਠੀਕ ਆ ਰਹੀ ਹੈ?
ਹਾਂਜੀ ਹਾਂਜੀ ਹੁਣ ਸਹੀ ਆ ਰਹੀ ਹੈ ਜੀ।
ਤੁਸੀਂ ਕਰ ਰਹੇ ਹੋ ਹੋਏ?
ਬਸ ਕੁਛ ਨੀ ਫ੍ਰਰੀ ਸੀਗੇ ਮੈਂ ਸੋਚਿਆ ਮੈਂ ਕਿਹਾ ਚਲੋ ਗੱਲ ਹੀ ਕਰ ਲੈਣੇ ਆ।
ਹਾਂਜੀ ਹਾਂਜੀ ਹੋਰ ਕੀ ਬਣਾਇਆ?
ਬਸ ਵਧੀਆ ਜੀ ਵਧੀਆ ਤੁਸੀਂ ਦੱਸੋ?
ਆਹ ਥੋੜੀ ਸਲੋ ਆ ਰਹੀ ਹੈ ਮੈਨੂੰ ਵੀ?
ਕਈ ਵਾਰ ਨੈਟਵਰਕ ਇਸ਼ੂ ਹੋ ਜਾਂਦਾ ਨਾ। ਹਾਂਜੀ ਹਾਂਜੀ ਹੋਰ ਦੱਸੋ ਸ਼ਾਮ ਦੇ? ਖਾਣੇ ਦੀ ਕਰ ਲਈ ਤਿਆਰੀ ਕੀਤੀ?
ਨਹੀਂ ਹਜੇ ਕੁਛ ਨਹੀਂ ਕਰਿਆ ਰੈਸਟ ਕਰ ਰਹੀ ਹਾਂ ਮੈਂ ਕਿਹਾ ਚਲਾਈ ਕੰਮ ਨਿਪਟਾਈਏ ਰਸੋਈ ਵਾਲਾ। ਮੇਰੇ ਲਈ ਮੈਂ ਕਿਹਾ ਕਰਨਾ ਮੈਂ ਚਲੋ ਕੋਲ। ਕੋਲ ਕਰ ਲਈਏ ਫਰੀ ਹੋ ਜਾਈਏ।
ਹਾਂਜੀ ਬਿਲਕੁਲ ਬਿਲਕੁਲ ਹਜੇ ਸੋਚ। ਸੋਚਿਆ ਨਹੀਂ ਕੀ ਬਣਾਉਣਾ ਹੈ ਰਾਤ ਦਾ।
ਨਹੀਂ ਹਜੇ ਸੋਚਿਆ ਹੀ ਨਹੀਂ ਮੈਂ ਦਾਲ ਕਹਿ ਰਹੀ ਸੀ ਡੈਡੀ ਨੂੰ ਡੈਡੀ ਕਹਿੰਦੇ ਹਜੇ ਦੇਖਦੇ ਆ ਮੈਂ ਚਲੋ ਫਿਰ ਦਾਲ ਫਿਰ ਦੇਣਾ ਜੋ ਬਣਾਣਾ ਟਾਈਮ ਸਿਰ ਬਣਾ ਕੇ ਵੇਹਲੇ ਹੋਜਗੇ।
ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਰਾਤ ਨੂੰ ਮਤਲਬ ਤੁਸੀਂ ਚਾਵਲ ਖਾ ਲੈਂਦੇ ਹੋ?
ਸਾਈਡ ਕਸ਼ਮੀਰ ਸਡ ਪਹਾਰੀ ਇਲਾਕਾ ਪਦਾ ਨਾ ਚਾਵਲ ਅਸੀਂ ਨਾ ਖਾਈ ਸਾਡੇ ਹੱਥ ਪੈਰ ਸੋਝੀ ਜਾਂਦੇ ਆ ਅਸੀਂ ਇੱਕ ਦਿਨ ਚਾਵਲ ਮ ਹਾਂਜੀ ਸਾ ਅਸੀਂ ਇੱਕ ਦਿਨ ਚਾਵਲ ਸਾਡੇ ਹੱਥਾਂ ਨਾਲ ਫੂਜ ਜਾਣਗੇ
ਇਹ ਕੀ ਵਜਾ ਹੈ ਮਤਲਬ ਇੱਧਰ ਠੰਢ ਹੁੰਦੀ ਹੈ ਕਿਵੇਂ ਕੀ ਵਜਾ ਹੁੰਦੀ ਆ
ਠੰਡ ਇੱਧਰਵੇ ਠੰਡ ਗਰਮੀ ਦੋਨੋਂ ਹੁੰਦੀ ਜਿਵੇਂ ਹੁੰਦੀ ਹੈ ਨੋਰਮਲ ਪਰ ਨਾ ਤ ਬਚਪਨ ਤੋਂ ਹੀ ਅ ਚੌਲ ਬਣਦੇ ਹੀ ਬਣਦੇ ਇੱਕ ਟਾਈਮ
ਠੀਕ ਹੈ ਠੀਕ ਹੈ ਵੈਸੇ ਮੌਨਸੂਮ ਕਿੱਦਾਂ ਇੱਧਰ ਹਨਾ ਮਤਲਬ ਠੰਡਾ ਹੀ ਰਹਿੰਦਾ ਹੋਣਾ ਹੈ
ਸ ਠੰਡਾ ਰਹਿੰਦਾ ਕਸ਼ਮੀਰ ਦੇ ਕਿ ਸ਼ਹਿਰ ਦਾ ਸ਼੍ਰੀਨਗਰ ਉਹ ਤੁਸੀਂ ਮੇਨ ਕਸ਼ਮੀਰ ਕ ਸਕਦੇ ਹੋ ਉਹ ਇੰਨਾ ੁੰਦਾ ਰਹਿੰਦਾ ਆ ਉਹ ਮਤਲਬ ਬਾਰਾਂ ਮਹੀਨੇ ਬਰਸ ਪੈਂਦੀ ਰਹਿੰਦੀ
ਇਹ ਠੀਕ ਹੈ ਜੀ ਠੀਕ ਹੈ ਚਲੋ ਫੇਰ ਤਾਂ ਤੁਸੀਂ ਹਨਾ ਸਾਨੂੰ ਕਦੇ ਉੱਧਰ ਘੁੰਮਣ ਲਈ ਬੁਲਾਇਓ ਕਸ਼ਮੀਰ ਸਾਈਡ ਹੈ
ਤੇ ਤਾਂ ਕਰਕੇ ਨਾ ਜਿਵੇਂ ਛੇ ਮੈਨੂੰ ੜ ਸਰਦੀਆਂ ਆਉਦੀਆਂ ਨਾ
ਹਾਂਜੀ ਹਾਂਜੀ
ਪੂਰਾ ਸ਼ਹਿਰ ਖਾਲੀ ਕਰ ਦਿੰਦੇ ਨੇ
ਅੱਛਾ ਮਤਲਬ ਫੇਰ ਉੱਧਰ ਠੀਕ ਹੈ ਠੀਕ ਤੇ
ਨਾਂ ਬ ਜਾਂ ਜਾਂਦੀ ਆ ਜਿਦੋਂ ਪਾਣੀ ਟੰਕੀ ਨਾ ਪਾਈਪ ਹੁੰਦਾ ਆ ਉਹਦੇ ਵਿੱਚ ਵੀ ਬਰਫ਼ ਜਮ ਜਾਂਦੀ ਮਤਲਬ ਘਰਾਂ ਦੇ ਵਿੱਚ ਵੀ ਬਰਫ਼ ਆ ਜਾਂਦੀ ਹੈ ਹਰ ਸਾਈਡ ਬਰਫ਼ ਬਰਫ਼ ਹੋ ਜਾਂਦੀ ਹੈ
ਓ ਫੇਿਰ ਮਤਲਬ ਹੁਣ ਦੇਖੋ ਇੱਕੋ ਦਮ ਸਾਰੇ ਮਤਲਬ ਜਦੋਂ ਉੱਥੋਂ ਦੇ ਲੋਕ ਆ ਨਾ ਇੱਧਰ ਆਉਂਦੇ ਨੇ ਫੇਿਰ ਮਤਲਬ ਰਹਿਣਾ ਸਹਿਣਾ ਕਿੱਦਾਂ ਮਤਲਬ ਉਹ ਅਡਜਸਟ ਕਰ ਪਾਉਂਦੇ ਨੇ ਕੁਦਮ ਤਾਂ ਦੇਖੋ ਰਹਿਣ ਲਈ ਵੀ ਕੁਛ ਨੀ ਮਿਲਦਾ ਹੈਗਾ
ਸ਼ੁਰੂ ਤੋਂ ਹੀ ਆ ਰਹੇ ਨੇ ਉਹਨਾਂ ਨੇ ਆਪਣੇ ਮਕਾਨ ਪਹਿਲਾਂ ਹੀ ਕਿਤੇ ਮਨ ਬੋ ਪੈਲਾਂ ਈ ਨਾ ਛੇ ਮਿਨੇ ਪੈਲਾਂ ਈ ਅਪਣੇ ਰੈਂਟ ਵੀ ਜਾਂਦਾ ਹੁਣ ਐ ਲੋਕ ਨਾ ਮਾਰਚ ਵਿੱਚ ਗਏ ਹੋਲੀਆ ਬਾਅਦ ਆਪਣੇ ਸ਼ੈਰ ਗਏ ਐ ਸ਼੍ਰੀਨਗਰ ਤੇ ਓ ਨਾ ਹੁਣ ਐ ਨਵੰ ਅਗਸਤ ਇੱਥੇ ਆਉਣਗੇ ਅਗਸਤ ਸਤੰਬਰ ਦੇ ਵਿੱਚ ਤੇ ਓ ਪਹਿਲਾਂ ਈ ਦੋ ਮਿਨਿਆ ਦੀ ਕਿਰਾਇਆ ਪਹਿਲਾਂ ਈ ਦੇ ਗਏ ਆ। ਕੀ ਤੁਸੀਂ ਕਿਸੇ ਹੋਰ ਨੂੰ ਬੁੱਕ ਨਾ ਕਰਨਾ ਐ ਸਾਡਾ ਹੀ ਕਮਰਾ ਰਹੇਗਾ।
ਸਈ ਆ ਨਾ ਮੈਨੂੰ ਤਾਂ ਐ ਸੀ ਮੈਂ ਕਾ ਦੇਖੋ ਔਨ ਦਾ ਸਪੋਰਟ ਤਾਂ ਹਨਾਂ ਚਲੋ ਰੈਣ ਵਗੈਰਾ ਦਾ ਵੀ ਨਈ ਹੋ ਪਾਂਦਾ ਹੈਗਾ ਪ੍ਰਬੰਧ
ਹਾਂਜੀ ਏ ਤੇ ਦੇਸ਼ ਆ ਖਾਲੀ ਕਰਦੋ ਛੁੱਟੀਆਂ ਤਾਂ ਈ ਪੈਂਦੀਆਂ ਨੇ ਛੇ ਮਹੀਨੇ ਛੁੱਟੀਆਂ ਪੈਂਦੀਆਂ ਉੱਥੇ
ਠੀਕ ਐ ਜੀ ਠੀਕ ਐ ਫੇਰ ਮਤਲਬ ਤੁਸੀਂ ਇੱਧਰ ਚਾਵਲ ਜਾਦਾ ਖਾਂਨੇ ਔ,
ਹਾਂਜੀ, ਚਾਲ ਅਸੀ ਵੀ ਰੋਟੀ ਖਾਨੇ ਆ ਦੋ ਟਾਈਮ ਜੇੜ੍ਹੇ ਪੁੰਛੀ ਐ ਨਾ ਏਥੇ ਇੱਕ ਅੱਗੇ ਜਾ ਕੇ ਪੁੰਛੀ ਸ਼ਹਿਰ ਐ। ਪਿੰਡ ਜਾ ਕੇ ਸਕਦੇ ਔ ਉਨੁੰ ਔ। ਪਿੰਡ ਐ,
ਓਕੇ ਓਕੇ,
ਤੁ ਚੋਲ ਬਣਦੇ ਐ।
ਠੀਕ ਐ ਠੀ ਕੈ ਨਈ ਸਾਡੇ ਚਾਵਲ ਵਗੈਰਾ ਬਣਾ ਲੈਂ ਦੇ ਨੇ ਪਰ ਮਤਲਬ ਐਵੇਂ ਆ ਵੀ ਦਿਨ ਚ ਖਾ ਲੈਂਨੇ ਆ ਹਨਾ ਨਮਕੀਨ ਚਾਵਲ ਕਈ ਵਾਰ ਹੁਣ ਜਿਵੇਂ ਅੱਜ ਅਸੀਂ ਬਣਾਏ ਸੀਗੇ ਦਿਨ ਚ ਬਣਾਏ ਸੀ ਔ ਵੀ ਤਾਂ ਬਣਾਏ ਸੀ ਵੀ ਚਲੋ ਸਬਜ਼ੀ ਹੈ ਨੀ ਸੀਗੀ ਤਾਂ ਕਰਕੇ ਨਮਕੀਨ ਚਾਵਲ ਬਣਾ ਲੇ।
ਨਈ-ਨਈ ਪੂੰਛ ਦੇ ਲੋਕ ਤੀਨੋ ਟਾਈਮ ਔ ਰੋਟੀ ਖਾਂਦੇ ਈ ਨੀ ਐ ਕਣਕ ਦੀ। ਔ ਰੋਟੀ ਖਾ ਦੇ ਐ ਵੀ ਖਾਣਗੇ ਜਦੋਂ ਓਨੇ ਖਾਣੀ ਹੋਏਗੀ ਤੇ ਮੱਕੇ ਦੇ ਆਟੇ ਵੀ ਸਰਦੀਆਂ ਗਰਮੀ ਉਨਾਂ ਦੇ ਕਰ ਰੋਟੀ ਮੱਕੇ ਦੇ ਆਟੇ ਦੀ ਬਣਦੀ ਐ।
ਠੀਕ ਐ ਜੀ ਠੀਕ ਐ। ਚਲੋ ਹਣਾ ਕੁੱਛ ਮਤਲਬ ਓਥੋਂ ਦੇ
ਜਿਵੇਂ ਆਪਾਂ ਅੱਖਾਂ ਜੇ ਆਪਾਂ ਪਰਸ ਨਾ ਰੋਟੀ ਖਾਂਨੇ ਆ ਹਨਾ ਪਰਸਾ ਰੋਟੀ ਹੋ ਗੀ ਅਸੀਂ ਏਦਾਂ ਖਾ ਲੈਂਦੇ ਆ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।